ਹੋ, ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਕੀ ਹਾਲ-ਚਾਲ?
ਵਧੀਆ ਵਧੀਆ। ਤੁਸੀਂ ਸੁਣਾਓ?
ਹਾਂਜੀ ਵਧੀਆ, ਆਪ ਕੀ ਕਰ ਰਏ?
ਮੈਂ ਬੱਸ ਮਿਡਲ
ਅਸਾ਼ ਸ਼ ਹਾਂਜੀ, ਬਸ ਮੈਂ ਵੀ ਡਿਨਰ ਕਰਕੇ ਫ੍ਰੀ ਹੋਈ ਸੀ ਹੁਣੇ। ਹੋਰ ਸੁਣਾਓ, ਠੀਕ ਹੋ? ਹੋਰ ਕੀ ਕਰ
ਬਸ ਵਧੀਆ, ਤੁਸੀਂ ਸੁਣਾਓ? ਤੁਸੀਂ ਸਟੱਡੀ ਕਰ ਰਏ ਔ?
ਕੀ ਕਰ ਰਏ ਔ। ਹੋ, ਹਾਂਜੀ ਹੋਰ ਸੁਣਾਓ, ਠੀਕ ਹੋ? ਹਾਂਜੀ ਹਾਂਜੀ, ਸਟਡੀ ਕਰ ਰੇ ਆਂ। ਹਾਂਜੀ, ਸਟੱਡੀ ਕਰ ਰੇ ਸੀ। ਹੋਰ ਮੈਂ ਗ੍ਰੈਜੂਏਸ਼ਨ ਕੰਪਲੀਟ ਹੋ ਰੀ ਏ ਮੇਰੀ।
ਕਿਦੇ 'ਚ ਕਿੱਥੇ ਕਰ ਰੇ ਔ ਗ੍ਰੈਜੂਏਸ਼ਨ ਤੁਸੀਂ?
ਮੈਂ ਕੋਲਜ ਚੋ ਕੱਰ ਰਈ ਆਂ, ਅੰਮ੍ਰਿਤਸਰ ਵਗੈਰਾ।
ਓਕੇ।
ਹਾਂਜੀ-ਹਾਂਜੀ, ਬੀਕੋਮ ਨੀ। ਬੀ, ਏ ਕਰ ਰਹੀ ਆ। ਮੈਂ ਅਜੇ।
ਓਕੇ, ਠੀਕ ਐ। ਫਸਟ ਈਅਰ ਏ ਤਾਡਾ?
ਸੇ ਤਾਡਾ ਹਾਂਜੀ।
ਫਸਟ ਈਅਰ ਐ?
ਨਹੀਂ, ਸੈਕਿੰਡ ਈਅਰ ਐ। ਮੇਰਾ
ਓਕੇ-ਓਕੇ।
ਠੀਕ ਐ ਠੀਕ ਐ। ਔਰ?
ਹੈਲੋ।
ਹੈਲੋ-ਹੈਲੋ, ਆਵਾਜ਼ ਆ ਰਹੀ ਐ?
ਹਾਂਜੀ, ਹੁਣ ਆ ਰਹੀ, ਉ ਨੈਟਵਰਕ ਇਸ਼ੂ ਕਰਕੇ ਨਾ ਕੱਟ ਰਹੀ ਸੀ ਆਵਾਜ਼। ਹਾਂਜੀ, ਹਾਂਜੀ। ਹਾਂਜੀ, ਮੰਮਾ ਠੀਕ ਨੇ। ਤੁਸੀਂ ਦੱਸੋ, ਗੁੜੀਆਂ ਠੀਕ ਏ?
ਹਾਂ-ਹਾਂ, ਯਾਰ ਜਬ ਸੋਤੀ ਐ ਓ, ਤੇ ਮੈਂ ਇਸੇ ਵਕਤੀ
ਹਾਂ, ਓ ਪੂਰਾ ਦਿਨ ਬਿਜੀ ਅੱਛਾ, ਬਿਜੀ ਹੁੰਦ
ਥੋੜੋ, ਹਾਂ ਯਾਰ ਐਦੇ ਨਾਲ ਰੈ ਜਾਂਦਾ ਪੂਰਾ ਦਿਨ ਬਿਜੀ।
ਹਾਂਜੀ। ਅੱਛਾ-ਅੱਛਾ। ਅੱਛਾ-ਅੱਛਾ। ਅੱਛਾ, ਬੱਚਾ ਹਜੇ ਛੋਟੀ ਏ ਨਾ।
ਹਾਂ, ਹਜੇ ਜਸਟ ਸਿਕਸ ਮੰਥਸ ਦੀ ਐ।
ਐ। ਹਾਂਜੀ, ਹਜੇ ਛੋਟੀ ਹੈਗੀ ਏ, ਹਜੇ ਤੇ ਕਰੇ ਗੀ ਇੱਕ-ਡੇਢ ਸਾਲ ਤੱਕ ਤੇ ਪਰੇਸ਼ਾਨ ਐਦਾ ਹੀ।
ਹਾਂ।
ਹੋਰ, ਸੁਣਾਓ ਠੀਕ ਹੋ। ਤੁਸੀ ਸਾਰੇ ਜਣੇ?
ਬਸ ਵਧੀਆ ਤੁਸੀਂ ਆਪਣੀ ਐਜੂਕੇਸ਼ਨ ਦਾ ਦੱਸੋ ਮੈਨੂੰ ਕਿੱਦੋਂ ਕਿੱਥੋਂ ਕਰ ਰਹੇ। ਤੁਸੀਂ ਅੰਮ੍ਰਿਤਸਰ ਤੋਂ
ਹਾਂਜੀ, ਹਾਂਜੀ। ਮੇਰੇ ਕੋਲ ਡਬਲ ਇੰਗਲਸ਼ ਹੈ। ਸਾਇੰਸ ਹੈ।
ਅੱਛਾ, ਸਾਇੰਸ
ਹਾਂਜੀ, ਬਸ ਇਨੇ ਸਬਜੈਕਟ ਨੇ
ਓਕੇ ਅਤੇ ਤੁਹਾਡੇ ਇੱਦਾਂ ਨਹੀਂ ਹੁੰਦਾ ਜਿੱਦਾਂ, ਜਿੱਦਾਂ ਸਮੈਸਟਰ ਵੱਧਦੇ ਆ ਅਤੇ ਸਬਜੈਕਟਸ ਮਤਲਬ, ਇਨਕਲੂਡ ਹੁੰਦੇ ਰਹਿੰਦੇ ਨੇ ਨਵੇਂ-ਨਵੇਂ ਹੋਰ ਵੱਧਦੇ ਹੈ।
ਇਹ ਪਹਿਲੇ ਫੋਰ ਸਬਜੈਕਟ ਸੀ। ਇੱਕ ਮਾਈਨਸ ਹੋ ਗਿਆ।
ਅੱਛਾ, ਜੀ।
ਹਾਂਜੀ, ਹੁਣ ਤਿੰਨ ਰਹਿ ਗਏ ਨੇ।
ਵਧੀਆ, ਤਾਂ ਉਹ ਈਜ਼ਲੀ ਪਾਸ ਹੋ ਜਾਣਗੇ ਫੇਰ ਤਾਂ।
ਹਾਂਜੀ।
ਹਨਾ।
ਹਾਂਜੀ, ਹਾਂਜੀ ਹਾਂ, ਤਾਂਏ-ਤਾਂਏ। ਹਾਂਜੀ- ਹਾਂਜੀ।
ਤੁਸੀ ਰੈਗੂਲਰ--ਕਰਦੇ ਓ
ਹਾਂਜੀ ਰੈਗੂਲਰ ਹੈ।
ਤੇ ਫਿਰ ਅੰਮ੍ਰਿਤਸਰ ਰੈ ਰਹੇ ਹੋ ਨਾ ਤੁਸੀਂ। ਓਦਾਂ ਤਾਂ ਤੁਸੀਂ ਬੇਸਿਕਲੀ ਇੱਥੇ ਦੇਓ।
ਹਾਂਜੀ ਹੋਰ ਦੱਸੋ ਮੰਮੀ ਪਾਪਾ ਠੀਕ ਨੇ? ਓ ਵੀ ਇਧਰ ਤੁਹਾਡੇ ਵਲ ਆਏ ਹੋਏ ਨੇ ਅਛਾ ਆਏ ਹੋਏ ਨੇ। ਮੇਰੇ ਨਾਨਕੇ ਐ ਅੱਛਾ, ਅੱਛਾ ਭੇਜਣਾ ਮੇਰੇ ਘਰ ਵੀ।
ਬਸ ਯਾਰ ਉਹ ਅੱਜ ਚਲੇ ਜਾਣਗੇ। ਅੱਜ ਨਿਕਲ ਵੀ ਗ ਹੋਣਗੇ ਮੇਰੇ ਖਿਆਲ ਉਹਨਾਂ ਦੀ ਟ੍ਰੇਨ ਸੀ ਹੁਣ। ਅੱਜ ਹੀ ਹਾਂ ਵਾਪਸੀ ਸੀ। ਗਰਮੀ ਬੋਤ ਹੈ ਯਾਰ ਉੱਥੇ ਤਾਂ ਬੋਤ ਗਰਮੀ ਹੈ।
ਤੇ ਬਾਰਿਸ਼ ਵਗੈਰਾ ਵੀ ਨਹੀਂ ਹੋ ਰਹੀ ਨਾ।
ਬਿਲਕੁਲ ਵੀ ਨਹੀਂ ਮੈਂ ਤਾਂ ਪਿਛਲੇ ਹਫ਼ਤੇ ਹੋ ਕੇ ਆਈ ਹਾਂ।
ਅੱਛਾ, ਅੱਛਾ, ਅੱਛਾ, ਅੱਛਾ।
ਥੋੜਾ ਅ ਦਿੱਲੀ ਰੋਡ ਤੇ ਆ ਉਹ ਘਰ। ਹਾਂ ਅੰਦਰ ਨਾ ਖੇਤ ਹੈਗੇ ਨੇ ਖੇਤ, ਖੇਤ ਦੇ ਵਿੱਚ ਜਿੱਦਾਂ ਕੋਈ ਏਦਾਂ ਬੁੱਧੀਵਿਆਰ ਨਾ ਵਾ ਆਈ ਥਿੰਕ ਜਗ੍ਹਾ ਦਾ। ਤੇ ਉਹ ਹਾਂ ਉੱਥੇ ਉਹਨਾਂ ਨੇ ਲਿੱਤਾ ਹੋਇਆ। ਤੇ ਮੈਂ ਹੁਣੇ ਗਈ ਹੋਈ ਸੀ। ਆਪਣੀ ਗੁੜੀਆਂ ਨੂੰ ਲੈ ਕੇ ਬਟ ਉੱਥੇ ਐਡੀ ਗਰਮੀ ਹੈ। ਪੈਰ ਰੱਖਦਿਆਂ ਹੀ ਯਾਰ ਏਡਾ ਉਹ ਨਾ ਸੇਕਾ ਹੈ ਪਰ ਇੱਕ ਗੁੰਮਾ ਪਤਾ ਨੀ ਏਦਾਂ ਹਿਊਮਿਨਿਟੀ ਹੁੰਦੀ। ਬੋਤ ਬੁਰੀ ਹਾਲਤ ਹੋਈ।
ਬੜਾ ਇੱਥੇ ਤਾਂ ਬੋਤ ਜ਼ਿਆਦਾ ਹੀ ਗਰਮੀ ਹੈ ਪੋਲਿਊਸ਼ਨ ਬੋਤ ਨਾ
ਪੋਲਿਊਸ਼ਨ ਵੀ ਹੈ ਵਾਂ ਮੇਰੀ ਮੇਰੀ ਬੇਟੀ ਤਾਂ ਇੱਕ ਮਿੰਨਟ ਨੀ ਠੈਰੀ ਉਹਨਾਂ ਦੇ ਘਰ ਗਰਮੀ ਕਰਕੇ ਕੁਛ ਨਾ ਲਾਈਟ ਵੀ ਫਲਕਚੁਏਟ ਹੋ ਰਹੀ ਸੀ ਨਾ।
ਹਾਂਜੀ ਲਾਈਟ ਬੋਤ ਪਰੇਸ਼ਾਨ ਕਰਦੀ ਹੈ ਬੋਤ ਜ਼ਿਆਦਾ।
ਹਮ
ਹੋਰ ਡਿਨਰ ਚ ਕੀ ਬਣਾਇਆ ਅੱਜ।
ਡਿਨਰ ਚ ਬਣਾਈ ਸੀ ਦਾਲ। ਓਹਲੀ ਗ੍ਰੀਨ ਮੂਗੀ ਸਾਬਤ ਹ।
ਕਿੱਦਾਂ ਬਣਾਂਦੇ ਹੋ ਤੁਸੀਂ।
ਯਾਰ ਵੈਸੇ ਤਾਂ ਸਿੰਪਲ ਹੁੰਦੀ ਹੈ ਅਸੀਂ ਦਾਲ ਉਬਾਲ ਲਈ ਦੀ ਹੈ ਤੇ ਤੜਕਾ ਲੈ ਲਾ ਲੈਂਦੇ ਆ, ਅਹ ਮੈਂ ਤਾਂ ਸਿੰਪਲ ਪਿਆਜ ਦਾ, ਬਟ ਅੱਜ ਨਾ ਮੈਂ ਰੇ ਕੋਲ ਟਾਈਮ ਨੀ ਸੀ ਤੇ ਮੈਂ ਪਤਾ ਕੀ ਕੀਤਾ ਮੈਂ ਦਾਲ ਰੱਖੀ, ਹਾਂ ਦੱਸਦੀ ਹਾਂ ਤੁਹਾਨੂੰ ਵੀ ਈਜ਼ੀ ਲੱਗੇ ਕਦੀ ਕਦੀ ਕਰ ਲਈਓ, ਜਿੱਦਣ ਮੇਰੀ ਕੁੜੀਆ ਮੈਨੂੰ ਪਰੇਸ਼ਾਨ ਕਰਦੀ ਆ ਨਾ ਤੇ ਮੈਂ ਅੱਜ ਕੀ ਕੀਤਾ ਤਾਂ ਮੈਂ ਜਾਣਾ ਸੀ ਡਾਕਟਰ ਕੋਲ, ਮੈਂ ਫਟਾਫਟ ਮੈਂ ਦ ਹਾਂ ਮੈਂ ਦਾਲ ਰੱਖੀ ਐ ਤੇ ਉਹਦੇ ਚ ਮੈਂ ਨਮਕ, ਹਲਦੀ ਪਾਤੀ ਉਹਦੇ ਚ ਮੈਂ ਪਿਆਜ਼ ਕੱਟ ਤੇ, ਅ
ਵਿੱਚ ਮਤਲਬ ਪਾਣੀ ਪਾਇਆ ਹੋਇਆ ਦਾਲ ਪਾਤੀ, ਨਮਕ, ਮਿਰਚ, ਪਿਆਜ, ਹਲਦੀ
ਹਾਂ ਹਰੀ ਮਿਰਚ ਵੀ ਪਾ ਤੀ, ਅਦਰਕ ਵੀ ਪਾ ਤਾ, ਉਹਦੇ ਚ ਅਦਰਕ ਅੱਛਾ ਲੱਗਦਾ।
ਹਾਂ ਚਲੋ ਫਲੇਵਰ ਆ ਜਾਂਦਾ।
ਫਲੇਵਰ ਆ ਜਾਂਦਾ ਤੇ ਮੈਂ ਉਹਨੂੰ ਵਿਸਲਸ ਕਰਵਾਤੀਆਂ ਦੋ ਤਿੰਨ, ਉਸ ਤੋਂ ਬਾਅਦ ਮੈਂ ਖੋਲ ਕੇ ਦੇਖ ਦੇਖਿਆ ਦਾਲ ਹਜੇ ਥੋੜੀ ਉਹ ਚ ਹੈਗੀ ਸੀ ਕਸਰ ਤੇ ਫੇਰ ਮੈਂ ਥੋੜ੍ਹਾ ਜਿਹਾ ਪਾਣੀ ਪਾ ਕੇ ਉਹਨੂੰ ਦੋ ਦੋ ਤਿੰਨ ਵਿਸਲਸ ਹੋਰ ਕਰਾਤੀਆ, ਫੇਰ ਦਾਲ ਸੋਣੇ ਤਰੀਕੇ ਨਾਲ ਘੁੱਲ ਗਈ। ਉਸ ਤੋਂ ਬਾਦ ਮੈਨੂੰ ਘਿਓ ਦਾ, ਘਿਓ ਦੇ ਵਿੱਚ ਥੋੜ੍ਹੀ ਜੀ ਦੇਗੀ ਮਿਰਚ ਪਾ ਕੇ ਤੜਕਾ ਲਗਾ ਤਾ ਤੇ
ਚ ਹੁੰਦੀ ਏ, ਓ ਪੈੰਦਾ ਹਾਂ ਕਸ਼ਮੀਰੀ ਪਾਊਡਰ ਕੰਜ ਹੁੰਦਾ ਐ, ਅੱਛਾ-ਅੱਛਾ ਦੇਗੀ ਮਿਰਚ ਬੋਲਦੇ ਨੇ। ਹਾਂ ਓ ਤੇ ਦੇਗੀ ਕੈ ਦਿੰਦੇ ਨੇ ਬਿਲਕੁਲ, ਅਸੀ-ਅਸੀ ਰੰਗਦਾਰ ਮਿਰਚ ਅ ਅਸੀਂ ਰੰਗਦਾਰ ਮਿਰਚ ਕੈਂਦੇ ਆ ਜੋ ਦੇਗੀ ਮਿਰਚ ਹੁੰਦੀ ਐ ਨਾ ਅੱਛਾ-ਅੱਛਾ, ਹਾਂਜੀ ਹੁੰਦਾ ਤਾ ਵੈਸੇ ਰੰਗ ਈ ਐ ਪਰ ਹਾਂ ਹਾਂਜੀ ਸਪਾਇਸ ਮਿਰਚ ਹੁੰਦੀ ਏ ਹਾਂਜੀ, ਸਈ ਕੈ ਰਏ ਓਂ ਤੁਸੀਂ।
ਤੇ ਫੇਰ ਬਸ ਓਨੂੰ ਘਿਓ ਚ ਤੜਕ ਕੇ ਤੇ ਫਿਰ ਮੈਂ ਦਾਲ ਚ ਪਾਤਾ ਦਾਲ ਰੈਡੀ ਹੋ ਗਈ, ਨਈ ਤਾਂ ਪੈਲੇ ਮੈਂ ਤੇ ਘਿਓ ਗਰਮ ਕਰਦੀ ਫੇਰ ਪਿਆਜ਼ ਪਾਂਦੀ ਫੇਰ ਭੁੰਨਦੀ ਫੇਰ ਓਦੇ ਚ ਟਾਈਮ ਲੱਗ ਜਾਨਾ ਸੀ। ਓਨੇ ਚਿਰ ਚ ਓਨੇ ਉੱਠ ਜਾਨਾ ਸੀ ਇਸ ਕਰਕੇ ਮੈਂ ਫਟਾਫਟ ਦਾਲ ਰੱਖੀ।
ਨਾਲ-ਨਾਲ ਮੈਂ ਛੋਟਾ-ਛੋਟਾ ਜਾ ਕੰਮ ਕਰਦੀ, ਸਵੇਰੇ ਉੱਠ ਕੇ ਕੱਪੜੇ ਵਾਸ਼ ਕਰਨੇ, ਅੱਛਾ-ਅੱਛਾ ਤੇ-ਤੇ ਫੇਰ ਮੈਂ ਗੱਦਾ ਵੀ ਝਾਰਤਾ, ਅੱਛਾ ਜੇ ਸੌਂਦੀ ਏ ਤੇ ਫਿਰ ਕੰਮ ਮੁੱਕਦਾ ਓਦਾਂ ਨਈ। ਹਾਂ ਐਹ ਤੇ ਹੈ ਹੀ ਏ, ਮੇਰੇ ਨਾਲ ਗੱਲਾਂ ਕਰੋ, ਬੱਚਿਆਂ ਨਾਲ ਪੂਰੀ ਲਾਈਫ ਬਿਜੀ ਐ ਹੁਨ ਤਾਂ।
ਦੋ ਤਰੀਕੇ ਨੇ ਜਾਂ ਤਾਂ ਮੈ ਏਨੂੰ ਫ਼ੋਨ ਦੇਦਾ, ਫ਼ੋਨ ਦੇਖਦੀ ਰਏਗੀ। ਨਈ ਤਾ ਫੇਰ ਮੈਨੂੰ ਖੁਦ ਅੰਗੇਜ ਹੋਨਾ ਪੈਂਦਾ ਮੈਂ ਇ ਓਹੀ ਤਾਂ ਮੈਂ ਕੈ ਰਈ ਆਂ ਬੱਚਿਆਂ ਨੂੰ ਅੰਗੇਜ ਕਰਨ ਦੇ ਦੋ ਤਰੀਕੇ, ਮੈਂ ਓਹੀ ਤਾਂ ਤਾਨੂੰ ਸਮਝਾ ਰਈ ਆ। ਕੇ ਬੱਚਿਆਂ ਨੂੰ ਅੰਗੇਜ ਕਰਨ ਦੇ ਦੋ ਦੋ ਤਰੀਕੇ ਨੇ, ਕੁਛ ਪੇਰੈਂਟਸ ਤਾਂ ਫੋਨ ਦੇ ਦਿੰਦੇ ਐ, ਤੇ ਕੁਛ ਨੇ ਜੋ ਸੋਚਦੇ ਏ ਕੇ ਅਸੀਂ ਖੁਦ ਟਾਈਮ ਸਪੈਂਡ ਕਰਦੇ ਆ ਫੋਨ ਨੀ ਦੇਨਾ ਬੱਚਿਆਂ ਨੂੰ, ਫੋਨ ਦੀ ਆਦਤ ਨਈ ਪਾਨੀ।
ਬੱਚਾ ਟੋਆਏ ਨਾਲ ਈ ਖੇਲ ਲੈਂਦਾ।
ਟੋਏਜ਼ ਨਾਲ ਖੇਡ ਲੈਂਦਾ ਫਿਰ ਓਹੀਓ ਨਾ ਫੇਰ ਓਨੂੰ ਟੋਆਏ ਨਾਲ ਖੇਡ ਖਿਡਾਂਂਦੀਆਂ, ਫੇਰ ਆਪੇ ਨਾਲ ਖੇਡਦੀਆਂ ਹ ਹਸਾਂਦੀਆਂ, ਫੇਰ ਏਦਾਂ ਈ ਪੂਰਾ ਦਿਨ ਨਿਕਲ ਜਾਂਦੈ।
ਪੂਰਾ ਦਿਨ
ਏਦੇ ਨਾਲ ਦੀ
ਹਜੇ ਤੱਕ ਇੱਕ ਈ ਬੇਬੀ ਏ ਨਾ। ਹਾਂ-ਹਾਂ, ਅੱਛਾ-ਅੱਛਾ ਚਲੋ ਵਦੀਆ ਐ।
ਹੂੰ।
ਹੋਰ ਸਨਾਓ, ਸਭ ਠੀਕ ਨੇ, ਸਿਸ ਵਗੈਰਾ
ਹਾਂ ਓ ਵੀ ਵ
ਓ ਵੀ ਠੀਕ ਨੇ, ਅੱਛਾ-ਅੱਛਾ ਤੁਆਡੇ ਈ ਸਿਸ ਕਿੰਨੀਆਂ ਨੇ।
ਮੇਰੀਆਂ ਦੋ ਸਿਸਟਰਜ਼ ਹੈਗੀਆਂ, ਇੱਕ ਦੀ ਹੁਨੇ ਮੈਰਿਜ ਹੋਈ ਸੀ।
ਅੱਛਾ-ਅੱਛਾ।
ਹਾਂ ਔਰ ਇੱਕ ਪੜ ਰੀ ਏ ਅਜੇ।
ਮੈਂ ਕੋਲਜ ਆਈ ਹੋਈ ਆਂ ਅੱਛਾ ਕੋਲਜ ਆਏ ਹੋਏ ਓਂ ਚਲੋ ਵਦੀ ਕੀ ਐ
ਉਹੂੰ ਬਸ ਓਦੀ ਹੁਨ
ਬਨਾਏ। ਹਾਂ ਬੱਚੇ ਇੱਕ ਮੀਨਾ ਬਿਲਕੁਲ ਆਰਾਮ ਨਾਲ ਰੈਸਟ ਕਰ ਲਿਆ ਐ, ਹੁਨ ਕੋਲਜ ਖੋਲ੍ਹ ਜਾਨੇ ਨੇ। ਜਾਓ
ਓਹੀ ਨਾ ਅਗਸਤ ਚ ਖੁੱਲ ਜਾਂਦੇ ਨੇ ਤਾਂ ਤੱਕ ਤਾਂ ਚਲੋ ਮਾਰਲੋ ਐਸ਼ ਮਾਰ ਲੋੋ ਜੀਨੀ ਹੀਂ ਮਾਰਜੀ, ਇੰਜੋਏ ਕਰਲੋ
ਹਾਂਜੀ, ਹੋਰ ਦੱਸੋ?
ਹੋਰ ਬਸ, ਤੁਸੀਂ ਦੱਸੋ, ਤੁਸੀਂ ਕੀ ਕਰਦੇ ਹੋ ਪੂਰਾ ਦਿਨ?
ਪੂਰਾ ਦਿਨ ਮੈਂ ਨਾ, ਐਕਚੁਲੀ ਪਾਰਲਰ ਵੀ ਜਾਂਨੀ ਹਾਂ। ਪਾਰਲਰ ਹੈ ਨਾ ਮੇਰਾ ਮਤਲਬ ਕਿ ਮੇਰੇ ਮੈਮ ਦਾ ਪਾਰਲਰ ਹੈ, ਅਤੇ ਉਹਨਾਂ ਦੇ ਨਾਲ ਮੈਂ ਆਪਣਾ ਜੋਇਨ ਕੀਤਾ ਦਾਏ। ਹਾਂਜੀ ਹਾਂਜੀ, ਮੈਂ ਸਿੱਖ ਰਹੀ ਹਾਂ, ਮੇਕਅਪ ਸਿੱਖ ਮੇਕਅਪ ਬੇਸਿਕ ਮੇਕਅਪ ਸਾਰਾ ਆ ਗਿਆ ਐ, ਬ੍ਰਰਾਡਲ ਵਗੈਰਾ ਸਿੱਖ ਰਹੀ ਆ, ਬਾਕੀ ਤਾਂ ਸਭ ਆਂਦਾ ਹੀ ਹੈ।
ਅੱਛਾ ਵਧੀਆ ਤਾਂ, ਮੈਂ ਵੀ ਸਿੱਖਿਆ ਹੋਇਆ, ਬਟ ਮੈਂ ਉਹਨੂੰ ਹਜੇ ਫੋਰਵਰਡ ਨਹੀਂ ਕੀਤਾ ਮੈਂ ਕਰੂੰਗੀ, ਕਿਉਂਕਿ ਮੇਰੀ ਮੈਰਿਜ ਹੋ ਗਈ ਨਾ, ਤੇ ਮੈਂ ਫੇਰ ਉਹਨੂੰ ਲੈ ਕੇ ਨੀ ਗਈ ਅੱਗੇ।
ਅ ਬਤ ਵਧਆ, ਆ ਪਾਰਰ ਦਾ ਕੰਮ ਬਤ ਇਨ ਫਿਊਚਰ ਮੈਂ ਅਗਰ ਕਰਾਂਗੀ ਨਾ, ਆਪਣਾ ਖੋਲ ਲਵਾਂਗੀ। ਵੈ ਆਪਣਾ ਤੇ ਬਹੁਤ ਵਧੀਆ ਹੁੰਦਾ, ਆਪਣੇ 'ਚ ਹੀ ਬੈਸਟ ਤੇ, ਜੋ ਵਧੀਆ ਐ।
ਹਮ
ਪੂਰਾ ਦਿਨ ਪਾਰਲਰ ਜਾਂਦੇ ਆ। ਤੇ ਆਨੇਹਾਂ, ਫੇਰ ਟਿਊਸ਼ਨ ਵਾਲੇ ਬੱਚੇ ਆ ਜਾਂਦੇ ਨੇ ਤਿੰਨ ਚਾਰ, ਉਹਨਾਂ ਨੂੰ ਪੜ੍ਹਾ ਦਿੰਦੇ ਆਾਂ ਪੜਉਣ ਦੇ ਬਾਅਦ ਫਿਰ ਗੁਰੂਦੁਆਰੇ ਜਾਣਾ, ਥੋੜਾ ਮਾਰਕੀਟ ਘੁੰਮ ਆਏ ਸ਼ਾਮੀ ਫੇਰ ਅਸੀਸ ਆਂਦੀ ਐ ਜੋਬ ਤੋਂ, ਤੇ ਉਹਨਾਂ ਨਾਲ ਘੁੰਮਣਾ ਫੀਰ ਫਿਰਨਾ, ਫਿਰ ਰਾਤੀ ਡਿਨਰ ਬਣਾਉਣਾ ਫ਼ੇਰ ਫੈਮਲੀ ਦੇ ਨਾਲ ਟਾਈਮ, ਹਾਂਜੀ ਹਾਂਜੀ, ਮੇਰੀ ਫੋਰ ਸਿਸਟਰ ਨੇ
ਅੱਛਾ, ਅੱਛਾ।
ਹਾਂਜੀ, ਇੱਕ ਦੀ ਮੈਰਿਜ ਹੋਈ ਹੋਈ ਹੈ, ਇੱਕ ਸਟੱਡੀ ਕਰ ਰਹੇ ਨੇ ਇੱਕ ਜੋਬ ਕਰਦੇ ਨੇ, ਫੇਰ ਮੇਰਾ ਬ੍ਰਦਰ ਐ, ਫੇਰ ਮੈਂ ਵਾ ਮੈਂ ਤੇ ਮੇਰਾ ਬ੍ਰਦਰ ਟਵਿਟਸ ਆ। ਹਾਂਜੀ ਹਾਂਜੀ।
ਓਕੇ ਓਕੇ, ਵਧੀਆ
ਸਾਰੇ ਰਿਲੇਟਿਵ ਵੀ ਨੇ ਨਾ, ਇੱਥੇ ਰਹਿੰਦੇ ਨੇ
ਹਮਮਮ।
ਹਾਂਜੀ, ਪੂਰਾ ਦਿਨ ਸਹੀ ਹੈ ਆਪ ਮਣਾੱਖਣੀ ਆ ਤਾਂ, ਬਿਜ਼ੀ ਹੋਣਾ ਚਾਹੀਦਾ ਬਹੁਤ
ਨਹੀਂ ਅੱਛੀ ਗੱਲ ਆ, ਮੇਕਅੱਪ ਵੀ ਅੱਛਾ ਤੁਹਾਡੇ ਲਈ, ਮੇਕਅੱਪ ਸਿੱਖੋ।
ਹੋਰ ਦੱਸੋ? ਠੀਕ ਹੈ, ਹਾਂਜੀ ਹਾਂਜੀ ਹਾਂ ਹਾਂਜੀ, ਓਕੇ ਬਾਏ, ਬਾਏ।